ਹੈਲੋ
ਹਾਂਜੀ ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ, ਹੋਰ ਠੀਕ-ਠਾਕ ਹੋ।
ਹਾਂਜੀ-ਹਾਂਜੀ ਵਧੀਆ ਤੁਸੀਂ ਦੱਸੋ।
ਕੀ ਕਰਦੇ ਹੋ।
ਬਸ ਕੁਛ ਨੀ ਮੈਂ ਓਨਲਾਈਨ ਦੇਖ ਰਹੀ ਸੀ ਕੋਈ ਕਲਾਸਿਸ ਵਗੈਰਾ ਮਿਲ ਜਾਨ ਯੋਗਾ ਵਗੈਰਾ ਦੀ। ਤੇ ਵੀ ਥੋੜ੍ਹੀ ਯੋਗਾ ਵਗੈਰਾ ਕਰੀਏ। ਕਿਉਂਕਿ ਹਾਂਜੀ ਕਿੳਂ ਕਿਉਂਕਿ ਬੋਡੀ ਏਦਾਂ ਦੀ ਹੋ ਜਾਂਦੀ ਹੈ ਫਿਰ ਵੀਕ-ਵੀਕ ਜਾਂ ਫੀਲ ਹੁੰਦਾ। ਔਰ ਏਡਾ ਕੰਮ ਵੀ ਨਹੀਂ ਹੋ ਪਾਦਾ ਤੇ ਹਲੇ ਏਜ ਵੀ ਨਹੀਂ ਏਡੀ ਹੈਗੀ ਸਾਡੀ। ਤੇ ਕੋਈ ਐਕਸਰਸਾਈਜ਼ ਵਗੈਰਾ ਕਰਾਂਗੇ ਤੁਹਾਡੀ ਬੋਡੀ ਫਿਟ ਰਹੇਗੀ ਨਾਲੇ। ਤੁਹਾਡੀ ਫਿਜ਼ਕਲ ਐਕਟੀਵਿਟੀ ਹੋਏਗੀ ਤੇ ਜਾਦਾ ਚੱਲੇਗੀ ਬੋਡੀ।
ਅੱਜ ਦੇ ਹਿਸਾਬ ਨਾਲ ਜ਼ਰੂਰੀ ਹੈ ਅੱਜ ਦਾ ਸਮਾਂ ਇਨਾ ਹੀ ਆ ਖਾਣਾ ਪੀਣਾ ਆਪਨਾ ਥੋੜ੍ਹਾ ਜਿਹਾ ਵੀ ਹੈ ਰੁਕਾਵਟੀ ਹੈ ਤੇ ਆਪਣਾ ਫਿਟਨ
ਉਹ ਤੇ ਹੈ ਹੀਏ ਤੁਸੀਂ ਵੀ ਕੁਛ ਯੋਗਾ ਵਗੈਰਾ ਕਰਦੇ ਹੋ?
ਹਾਂਜੀ ਮੈਂ ਜਿਮ ਜੋਈਨ
ਅੱਛਾ ਤੇ ਜਿਮ ਜੁਆਇਨ ਕੀਤੀ ਤੁ ਚਲੋ ਵਧੀਆ ਗੱਲ ਏ।
ਹਾਂ
ਹੋਰ ਤੇ ਤੁਹਾਨੂੰ ਕੀ ਤੁਹਾਨੂੰ ਕੀ ਫ਼ਰਕ ਲੱਗਿਆ ਵੀ ਅਗਰ ਜਦ ਤੁਸੀਂ ਪਹਿਲੇ ਜਿਮ ਨਹੀਂ ਜਾਂਦੇ ਸੀ ਔਰ ਹੁਣ ਜਾਂਦੇ ਹੋ। ਤੇ ਕੀ ਫਰਕ ਲੱਗਿਆ?
ਹ ਹੁਣ ਇਹ ਹੈ ਸਟਰੈਂਥ ਸਟੈਮੀਨਾ ਵਧ ਗਿਆ ਥੋੜੀ ਥੋੜਾ ਜਿਹਾ। ਪਹਿਲੇ ਨਾਲੋਂ ਉਹ ਵੀਕ ਬੋਡੀ ਫੀਲ ਹੁੰਦੀ ਹਾਂਜੀ ਹਲ ਕੱਲ ਦਾ ਮਹਿਸੂਸ ਹੁੰਦਾ ਆ ਇਆ ਕੁਛ ਵੀ ਆਪਾਂ ਖਾ ਲਈਏ ਅਤੇ ਆਪਨਾ ਜਿੱਦਾਂ ਕਿ ਬਿਮਾਰੀਆਂ ਵਗੈਰਾ ਅੱਜ ਕੱਲ ਚੱਲਦੀਆਂ
ਹਾਂਜੀ ਨਾਲੇ ਹਮ, ਹਮ। ਨਾਲੇ ਐਕਸਰਸਾਈਜ਼ ਵਗੈਰਾ ਕਰਨ ਨਾਲ ਥੋੜੀ ਆਪਾਂ ਹਾਂ ਥੋੜੇ ਹੈਲਥੀ ਵੀ ਰਹਿੰਦੇ ਹਾਂ ਨਾਲੇ ਸਾਡਾ ਟਾਈਮ ਵੀ ਬਹੁਤ ਸਹੀ ਹੋ ਜਾਂਦਾ ਜਿਵੇਂ ਟਾਈਮ ਤੇ ਟੇਬਲ ਬਣ ਜਾਂਦਾ ਇੱਕ ਜਿੱਦਾਂ ਆਪਾਂ ਹਮ ਜਿਵੇਂ ਸਰਸਾਈਜ਼ ਵਗੈਰਾ ਵੀ ਕਰਨੇ ਤੇ ਫੇਰ ਆਪਾਂ ਖਾਣਾ ਪੀਣਾ ਵੀ ਓਸੀ ਅਕਾਰਡਿੰਗ ਕਰ ਲੈਂਣੇ ਆਪਣਾ ਕਿ ਬ ਸਵੇਰੇ ਆਪਾਂ ਜਲਦੀ ਇਸ ਟਾਈਮ ਖਾ ਲੈਨਾ। ਦੁਪਹਿਰੇ ਆਪਾਂ ਖਾ ਲੈਂਣੇ ਹਾਂ ਰਾਤੀ ਆਪਾਂ ਜਲਦੀ ਖਾ ਲੈਣੇ।
ਆਪਣਾ ਡਾਇਟ ਦਾ ਵੀ ਧਿਆਨ ਰਹਿੰਦਾ ਆ ਨਾਲੇ ਸਿਹਤਾਂ ਠੀਕ ਰਹਿੰਦੀਆਂ ਨਾਲੇ ਆਪਣਾ ਰਨਿੰਗ ਵਗੈਰਾ ਵੀ ਰਨਿੰਗ ਵਗੈਰਾ ਵੀ ਕਦੀ ਤਾਂ ਕਰ ਲਈ ਦੀ ਹੈ
ਅੱਛਾ ਰਨਿੰਗ ਕਰਨ ਦਾ ਵੈਸੇ ਕੀ ਫ਼ਾਇਦਾ ਏ ਜਿੱਦਾਂ ਅਸੀਂ ਤੇ ਹੁਣ ਦੇਖੋ ਅਸੀਂ ਤੇ ਰਨਿੰਗ ਕਰਦੇ ਨੀ ਹੈਗੇ ਨਾ ਮੈਨੂੰ ਇੰਨਾ ਪਤਾ ਹੀ ਰਨਿੰਗ ਵਗੈਰਾ ਦਾ ਕਿ ਵੀ ਕੀ ਫਾਇਦਾ ਵਗੈਰਾ ਹੋਏਗਾ ਤੁਸੀਂ ਮੈਨੂੰ ਥੋੜਾ ਦੱਸੋ ਰਨਿੰਗ ਅਗਰ ਆਪਾਂ ਕਰੀਏ ਸਟਾਰਟ ਤੇ
ਹਾਂ ਰਨਿੰਗ ਆਪਣਾ ਸਟਾਰਟ ਕਰੋਗੇ ਉਹਦੇ ਨਾਲ ਫਾਇਦਾ ਇਹ ਆਪਣਾ ਸਟਰੈਂਥ ਸਟੈਮੀਨਾ ਵੱਧ ਜਾਂਦਾ ਹੈ ਨਾ ਪਤਾ ਕਿਵੇਂ ਅੱਜ ਕੱਲ ਦੇ ਬੱਚੇ ਬੈਠਾ ਨੀ ਜਾਂਦਾ ਉੱਠਿਆ ਨਹੀਂਜਾਂਦਾ ਆਪਣਾ ਮੀਂ ਬੜੀ ਪੀਰ ਹੁੰਦੀ ਨਹੀਂ ਫਰ ਉਹ ਨੀ ਹੋਏਗਾ ਆਪਣਾ
ਉਹ ਤੇ ਹੈ ਹੀ ਹੈ ਜਿੱਦਾਂ ਹਮ ਜਿੱਦਾਂ ਹੁਣ ਆਪਾਂ ਕਿਚਨ ਵਿੱਚ ਵੀ ਥੋ ਦੇਰ ਖ ਡੇਢ ਘੰਟੇ ਤੋਂ ਤਾਂਵੇ ਵੀ ਸਾਨੂੰ ਥੋੜੇ ਐਵੇਂ ਐਵੇਂ ਫੀਲ ਹੋਣ ਲੱਗਦੇ ਜਿੱਦਾਂ ਆਪਾਂ ਬੜੀ ਵੀਕ ਹੋਗੇ ਆਂ ਆਪਾਂ ਖੜੇ ਨੀ ਹੋ ਪਾ ਰਹੇ ਬਹੁਤ ਕਮਜ਼ੋਰੀ ਫੀਲ ਹੋਣ ਲੱਗ ਜਾਂਦੀ ਹੈ
ਆਪਣਾ ਨਾ ਐਕਸਟਰਾ ਫੈਟ ਵੀ ਘਟੇਗਾ ਨਾਲੇ ਐਕਸਟਰਾ ਫੈਡ ਘਟੇਗਾ ਤੇ ਆਪਣਾ ਵਧੀਆ ਆਪਣਾ ਫਿਟ ਰਹੋਗੇ ਦੇਖਣ ਨੁੰ ਵੀ ਠੀਕ ਲੱਗਦਾ ਬੰਦਾ
ਮੈਂ ਸੁਣਿਆ ਕਿ ਵੀ ਜਿੱਦਾਂ ਜਿੰਮ ਵਗੈਰਾ ਕਰਦੇ ਆਾਂ ਅਗਰ ਆਪਾਂ ਤੇ ਫੇਰ ਜਿੱਦਾਂ ਜਿੰਮ ਕਰਲੋ ਤੇ ਬੋਡੀ ਓਦਾਂ ਦੀ ਚਲੋ ਹੋ ਜਾਂਦੀ ਹੈ ਜਿਵੇਂ ਜਿਵੇਂ ਦੀ ਸਾਨੂ ਚਾਹੀਦੀ ਸਾਡੇ ਅਕੋਰਡਿੰਗ ਹੀ ਤੇ ਫੇਰ ਜੀ ਤਾਂ ਅਗਰ ਜਿਮ ਕਰਨਮੀ ਛੱਡ ਦੋ ਤੇ ਫਿਰ ਦੁਬਾਰਾ ਪਹਿਲੇ ਕੰਦੀ ਹੋ ਜਾਂਦੀ ਐ।
ਨਹੀਂ-ਨਹੀਂ ਏਦਾ ਕੋਈ ਹਿਸਾਬ ਨਹੀਂ ਹੈ। ਉਵੇਂ ਹੀ ਰਹਿੰਦੀ ਲਗਭਗ ਹੋ ਹੀ ਜਾਂਦੀ ਆ ਆਪਣਾ ਸਾਰਾ ਕੁੱਝ ਜੇ ਡਾਇਟ ਵਗੈਰਾ ਛੁੱਟ ਜੇ ਤੇ ਫਿਰ। ਆਪਣਾ ਵਾਪਸੀ ਤੇ ਆਏਗੀ ਬੌਡੀ ਆਪਣਾ ਹੁਣ ਤੁਸੀਂ ਡਾਇਟ ਪੰਜ ਮੀਲ ਲੈ ਰਹੇ ਹੋ।
ਨੱਲ ਤ ਨੱਲ ਉਦੀ ਨੱਲ ਹਮ-ਹਮ ਨਾਲੇ ਇੱਕ ਫਾਇਦਾ ਵੀ ਅਗਰ ਆਪਾਂ ਫਿਟਨੈਸ ਯਾ ਯੋਗਾ ਕਰਦੇ ਹਾਂ ਨਾ ਤੇ ਫੇਰ ਸਾਡੀ ਸਾਡੀ ਰ ਟੀਨ ਵੀ ਬਣਿਆ ਰਹਿੰਦਾ ਨਾਲੇ ਸਾਡਾ ਡਿਸਪਲਿਨ ਬਣਿਆ ਰਹਿੰਦਾ ਹੈਏ ਕਿ ਬਈ ਆਪਾਂ ਚੀਜ਼ ਡੇਲੀ ਕਰਨੀ ਹੈ ਕਰਨੀ ਹੈ ਹ।
ਹਾਂਜੀ ਬਿਲਕੁਲ।
ਹਾਂਜੀ। ਹੋਰ ਤੁਸੀਂ ਸਿਖਾਦੇ ਵੀ ਹੋ ਕੁਛ ਯੋਗਾ ਵਗੈਰਾ ਐਕਸਸਾਈਜ਼ ਜਿੰਮ ਵਗੈਰਾ ਵਿੱਚ।
ਨਹੀਂ ਮੈਂ ਟ੍ਰੇਨਿੰਗ ਵਗੈਰਾ ਤੇ ਨੀ ਦਿੰਦਾ ਹੈਗਾ ਪਰ ਆਪਣਾ
ਮਤਲਬ ਬਈ ਆਪ ਹੀ ਕਰਦੇ ਹੋ
ਹਾਂਜੀ- ਹਾਂਜੀ ਆਪਾਂ ਨਾ ਟ੍ਰੇਨਰ ਰਖਿਆ ਦਾ ਕੋਈ ਆਪ ਹੀ ਕਰਦੇ ਹਾਂ।
ਹਮ ਚਲੋ ਵਧੀਆ ਗੱਲ ਵੈਸੇ ਕਰਨੀ ਚਾਹੀਦੀ ਐਕਸਰਸਾਈਜ਼ ਜ਼ਰੂਰੀ ਹੈ ਫਿਟ ਹੀ ਰਹਿੰਦਾ ਬੰਦਾ।
ਹਾਂ ਤੁ ਯੋਗਾ ਕਲਾਸ ਕਰਗਾ
ਹਮ ਮੈਂ ਵੀ ਹੁਣ ਸੋਚ ਰਹੀ ਹਾਂ ਕਿ ਯੋਗਾ ਕਲਾਸਿਸ ਜੁਇਨ ਕਰਾਂ। ਟਾਈਮ ਆਪਾਂ ਸਵੇਰੇ ਕਰੀਏ ਜਾਂ ਸ਼ਾਮੀ ਕਰੀਏ।
ਮੈਂ ਕਹਿ ਰਹੀ ਹਾਂ ਜਿੱਦਾਂ ਟਾਈਮ ਵੀ ਹੁੰਦਾ ਨਾ ਯੋਗਾ ਕਰਨ ਦਾ ਕਿ ਵੀ ਆਪਾਂ ਸਵੇਰ ਦੇ ਟਾਈਮ ਯੋਗਾ ਕਰੀਏ ਜ਼ਿਆਦਾ ਬੈਨੀਫਿਟ ਜਾਂ ਸ਼ਾਮ ਦੇ ਟਾਈਮ।
ਅੱਛਾ ਸਵੇਰ ਦੇ ਟਾਈਮ ਨਾਲੇ ਨਹੀਂ ਜੀਦਾ ਹੁਣ ਹੁਣ ਅਗਰ ਆਪਾਂ ਯੋਗਾ ਕਰ ਜਿੱਦਾਂ ਹੁਣ ਅਸੀਂ ਸਵੇਰ ਦੇ ਟਾਈਮ ਯੋਗਾ ਕਰ ਲਾਂਗੇ ਤੇ ਫੇਰ ਅਸੀਂ ਸਾਰਾ ਦਿਨ ਥੱਕੇ ਰਵਾਂਗੇ। ਮਤਲਬ ਕਿ ਜਿਵੇਂ ਸਟਾਰਟਿੰਗ ਚ ਆਪਾਂ ਕਰਾਂਗੇ ਸਾਡੀ ਬੋ ਸਾਡੀ ਬੋਡੀ ਦਰਦ ਹੁੰਦੀ ਹੈ ਨਾ ਜਿੱਦਾਂ।
ਇੱਕ ਹਫਤਾ ਦੇ ਰਹੇਗੀ ਪੇਨ ਆਪਣਾ ਉਸ ਤੋਂ ਬਾਅਦ ਠੀਕ ਹੋ ਜਾਂਦੀ।
ਹਾਂ ਤੇ ਫੇਰ ਜਿਵੇਂ ਸਾਰਾ ਦਿਨ ਆਪਾਂ ਹੋਰ ਵੀ ਕੰਮ ਵਗੈਰਾ ਕਰਨਾ ਹੁੰਦਾ ਘਰ ਦਾ ਫਰ ਆਪਾਂ ਤੇ ਕਰ ਹੀ ਨੀ ਪਾਵਾਂਗੇ ਫੇਰ ਸ਼ਾਮ ਦੇ ਟਾਈਮ ਸਹੀ ਰਹੇਗੀ ਜਿੱਦਾਂ- ਜਿੱਦਾਂ ਸ਼ਾਮੀ
ਅਗਰ ਤੁਸੀਂ ਘਰ ਦਾ ਕੰਮ ਕਰਦੇ ਹੋ ਫਿਰ ਤੁਸੀਂ ਯੋਗਾ ਨਾ ਕਰੋ ਤੇ ਆਪਣਾ ਟਾਈਮ ਪ੍ਰੈੱਸ ਚ ਕੇ ਲਓ। ਅਪਣਾ ਫਾਸਟ ਫੂਡ ਵਗੈਰ੍ਹਾ ਅਵਿਓਡ
ਅੱਛਾ -ਅੱਛਾ ਨਹੀਂ ਫਾਸਟ ਫੂਡ ਤੇ ਆਪਾਂ ਇੰਨਾ ਖਾਂਦੇ ਨੀ ਹੈਗੇ ਜ਼ਿਆਦਾਤਰ ਮੈ ਇਸਲਿਏ ਥੋੜਾ ਐਕਸਰਸਾਈਜ਼ ਦਾ ਸੀ ਵੀ ਥੋੜਾ ਬਹੁਤ ਫਰਕ ਪੈਂਦਾ ਮੈਨੂੰ ਕਿੰਨਿਆ ਨ ਕਿਹਾਏ ਕਿ ਭਈ ਐਕਸਰਸਾਈਜ਼ ਕਰਿਆ ਕਰੋ ਵੀ ਐਕਸਸਾਈ ਨਾਲ ਬਹੁਤ ਫ਼ਰਕ ਪੈਂਦਾ ਹੈ।
ਬੰਦਾ ਅਗਰ ਆਪਣਾ ਸਲੀਮ ਹੈ ਪਤਲਾ ਹੈ ਤੇ ਫੇਿਰ ਉਹਨੂੰ ਡਾਇਟ ਵਗੈਰਾ ਤੇ ਧਿਆਨ ਦੇਣਾ ਚਾਹੀਦਾ ਆ।
ਆਪਣਾ ਡਾਇਜੈਸ਼ਨ ਵੀ ਤੇ ਸਹੀ ਰਹਿੰਦਾ ਐਕਸਰਸਾਈਜ਼ ਕਰਕੇ ਵੀ ਖਾ ਚਲੋ ਆਪਾਂ ਮੰਨ ਲੋ ਖਾ ਪੀ ਵੀ ਕੇ ਨਾਲ ਲਈਏ ਤੇ ਹੁਣ ਜਿੱਦਾਂ ਹੁਣ ਜਿੱਦਾਂ ਮੈਂ ਵੀ ਹਾਂ ਹੁਣ ਮੈਂ ਤੁਹਾਡੀ ਸਕਿਨ ਟਾਈਪ। ਤੇ ਹੁਣ ਮੈਂ ਮੈਂ ਖਾ ਵੀ ਬਹੁਤ ਲੈਂਦੀ ਹਾਂ ਮਤਲਬ ਕਿ ਇਹ ਨੀ ਹੈਗਾ ਕਿ ਮੈਂ ਕੱਟ ਖਾਂਦੀ ਆ ਯ ਮੈਂ ਖਾਂਦੀ ਨੀ ਬਿਲਕੁਲ ਵੀ ਮੈਨੂੰ ਭੁੱਖ ਨੀ ਲੱਗਦੀ ਇਹ ਦਾ ਕੁਛ ਵੀ ਨੀ ਹੈਗਾ ਮੈਂ ਖਾਂਦੀ ਵੀ ਪੂਰਾ ਪ੍ਰੋਪਰ ਆ ਔਰ ਸਭ ਕੁਛ ਖਾ ਲੈਂਦੀ ਹਾਂ। ਪਰ ਫੇਰ ਵੀ ਉਹ ਬਾਡੀ ਨੂੰ ਲੱਗਦਾ ਕਿਉਂਕਿ ਆਪਾਂ ਐਕਸਰਸਾਈਜ਼ ਹੀ ਨਹੀਂ ਕਰਦੇ ਕੋਈ। ਜਿਦਾਂ ਆਪਾਂ
ਕਰਿਆ ਕਰੋ ਏਹ ਜ਼ਰੂਰੀ ਹੈ।
ਹਮ ਹਮ ਉਹੀ ਤਾਂ ਹੀ ਸੋਚਦੀ ਸੀ ਮੈਂ ਵੀ ਕਿ ਹੁਣ ਮੈਂ ਜੁਆਇਨ ਕਰਦੀ ਹਾਂ ਕੋਈ ਕਲਾਸਿਸ ਵਗੈਰਾ ਦੀ ਦੇਖਦੀ ਹ ਤੁਹਾਡੇ ਉੱਧਰ ਵੀ ਕੋਈ ਕਲਾਸਿਸ ਹੁੰਦੀਆਂ ਯੋਗਾ ਦੀਆਂ, ਤੇ ਤੁਸੀਂ ਮੈਨੂੰ ਦੱਸਣਾ ਜ਼ਰੂਰ।
ਉਹ ਆਉਂਦੀ ਨੀ ਕਦੀ ਕਦਾਰ ਆਉਂਦੀ ਉਹ।
ਅੱਛਾ। ਹਮ ਹਮ ਮਤਲੱਬ ਕਿ ਔਨਲਾਈਨ ਹੀ ਬੈਠ ਓਨਲਾਈਨ ਹੀ ਬੈਠ ਰਹੇ ਸਾਡੇ ਤੇ, ਅਸੀਂ ਤੇ ਦੇਖੋ। ਏਹੀ ਰਹਿਣਾ ਹੁੰਦਾ ਹੈ ਅ ਫੇਰ ਨਾਲ ਨਾਲ ਬੱਚਿਆਂ ਨੂੰ, ਪਰਿਵਾਰ ਨੂੰ ਵੀ ਦੇਖਣਾ ਹੁੰਦਾ ਹੈ ਫੇਰ ਇਸ ਕਰਕੇ ਨਹੀਂ ਅਸੀਂ ਆ ਤੇ ਸਦੇ
ਸੋ। ਔਨਲਾਈਨ ਹੀ ਬੈਸਟ ਏ, ਔਨਲਾਈਨ ਵੀ ਤੁਸੀਂ ਦੇਖੀ ਕਲਾਸਨ ਕੀਤੀ ਅਕ੍ਸਰਸਾਈਜ਼ ਆਪਣੀ ਕਰਨੀ। ਪਾਠ ਕਰਤੀ ਹੁ।
ਨਾਲੇ ਅੱਜ ਕੱਲ ਤੇ ਹਰ ਕੋਈ ਐਕਸਰਸਾਈਜ਼ ਕਰ ਰਿਹਾ ਹੈ, ਕਿਸੇ ਕੋਲ ਪੁੱਛ ਲੋੋ ਕੋਈ ਵੀ ਯੋਗਾ। ਫਿਟਨੈਸ ਇਏਦਾਂ ਦਾ ਕੋਈ ਨਾ ਕੋਈ ਕੋਰਸ ਕਰ ਹੀ ਰਿਹਾ ਹੈ।
ਹਮ। ਹਮ ਕਿਉਂਕਿ ਬਿਮਾਰੀ ਇੰਨੀ ਚੱਲ ਰਹੀਆਂ ਨੇ ਅੱਜ ਕੱਲ। ਇਹ ਬਿਮਾਰੀਆਂ ਇਨੀ ਚੱਲਦੀ ਪਈਆਂ ਨੇ, ਤੇ
ਦਵਾਈਆਂ।
ਹਮ ਉਹ ਤੇ ਹੈ ਹੀ ਹੈ। ਕੁਛ ਨਹੀਂ ਪਤਾ ਲੱਗ ਰਿਹਾ, ਕਿਸ ਚੀਜ਼ ਵਿੱਚ ਕਿਸੇ ਵੀ ਚੀਜ਼ ਵਿੱਚ ਕੀ ਮਿਲਾਵਟ, ਬੰਦਾ ਕੀ ਖਾਏਗਾ। ਕਿ ਨਾ ਕ ਹੁਣ ਕਈ ਲੋਕ ਸਹੀ ਹੋਣ ਉਸਤੇ ਦਵਾਈਆਂ ਖਾਂਦੇ ਨੇ, ਫ਼ੇਰ ਉਲਟਾ ਹੀ ਉਹਦਾ ਨੁਕਸਾਨ ਹੋ ਜਾਂਦਾ ਹੈ।
ਹਮ ਹੁਣ ਹਰੇਕ ਦੀਵਾ ਦਵਾਈ ਦੇ ਸਾਈਡ ਇਫੈਕਟ ਤੇ ਹੈ ਹੀ ਨੇ। ਚਾਹੇ ਜਿਹੜੀ ਮਰਜ਼ੀ ਲੈਲੋ ਚਾਹੇ ਆਪਾਂ ਇੱਕ ਸਿਰ ਦਰਦ ਦੀ ਵੀ ਗੋਲੀ ਲੈਂਦੇ ਹਾਂ, ਉਹਦੇ ਵੀ ਸਾਇਡ ਨੇ ਹਾਰਟ ਤੇ ਸਿੱਧਾ ਉਹ ਕਰਦੀ ਹੈ। ਲੇਕਿਨ ਫ਼ੇਰ ਵੀ ਜੋ ਹੈਬਿਟ ਬਨੀ ਤੀ ਲੋਕਾਂ ਦੀ। ਜੋ ਸਿਸਟਮ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਚੱਲ ਰਿਹਾ।
ਡਰਾਇਆ ਗਿਆ ਆ ਲੋਕਾਂ ਨੂੰ ਬਸ ਉਹਨਾਂ ਦੇ।
ਉਹੀ ਤੇ ਕਹਿ ਰਹੀ ਹੁਣ ਜੋ ਹਮ ਹੁਣ। ਜੋ ਜੋ ਸਟਾਰਟਿੰਗ ਤੋਂ ਚੱਲਿਆ ਆਉਂਦਾ ਵੀ ਸਿਸਟਮ, ਚਲੋ ਥੋੜਾ ਜਿਹਾ ਕੁਛ ਹੋਇਆ ਗੋਲੀ ਖਾਲੀ ਚਲੋ। ਕੁਛ ਹੋਇਆ ਦਵਾਈ ਲੈ ਲਈ ਆਪਾਂ।
ਹਾਂ।
ਹਮ ਨਾਲੇ ਅੱਜ ਕੱਲ।
ਬਾਅਦ ਵਿੱਚ ਚੀਜ਼ਾਂ ਹੁੰਦੀਆਂ ਨੇ।
ਹਮ। ਨਾਲੇ ਅੱਜ ਕੱਲ੍ਹ ਦੇ ਬੱਚੇ ਵੀ ਜਿੱਦਾਂ ਬੜੀ ਸੈਂਸਟਿਵ ਹੋ ਚੁੱਕੇ ਨੇ, ਬਹੁਤ ਹੀ ਜ਼ਿਆਦਾ। ਜਿੱਦਾਂ ਕੁਛ ਵੀ ਅ ਸਹਿਣ ਨਹੀਂ ਕਰ ਪਾਉਂਦੇ। ਥੋੜਾ ਜਿਹਾ ਵੀ ਕੁਛ ਹੋ ਜਾਂਦਾ ਬਹੁਤ ਓਵਰ ਰਿਐਕਟ ਕਰ ਦਿੰਦੇ ਨੇ।
ਹਮ ਹਮ। ਹਾਂਜੀ ਉਹ ਤੇ ਹੈ ਹੀ ਹੈ। ਬਾਕੀ ਐਕਸਰਸਾਈਜ਼ ਵਗੈਰਾ ਕਰਨੀ ਚਾਹੀਦੀ ਹੈ, ਜਾਂ ਜਿੰਮ ਵਗੈਰਾ ਜੋ ਵੀ ਕਰਦੇ ਨੇ। ਮਤਲਬ ਬੋਡੀ ਵੀ ਫਿਟ ਰਹਿੰਦੀ ਹੈ ਚਲੋ।
ਅੱ
ਹਮ ਤੇ। ਥੋੜ੍ਹਾ ਬੰਦਾ ਹੈਲਦੀ ਵੀ ਰਹਿੰਦਾ ਏ। ਨਾਲੇ ਫਰੈਸ਼ ਫਰੈਸ਼ ਜਿਹਾ ਫੀਲ ਹੁੰਦਾ, ਅਗਰ ਆਪਾਂ ਸਵੇਰੇ ਉੱਠ ਕੇ ਯੋਗਾ ਵਗੈਰਾ ਕਰਾਂਗੇ। ਬੋਡੀ ਵੀ ਹਲਕੀ-ਹਲਕੀ ਫੀਲ ਹੁੰਦੀ ਜਿੱਦਾਂ ਤੁਸੀਂ ਕਹਿ ਰਹੇ ਸੀ। ਹਾਂਜੀ ਇਹੀ ਫ਼ਰਕ ਹੁੰਦਾ ਫਿਰ ਐਕਸਰਸਾਈਜ਼ ਕਰਨ ਦਾ ਬਾਕੀ। ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਚਲੋ ਹਾਂਜੀ ਚੰਗਾ ਠੀਕ।